ਓ ਹਾਂਜੀ ਕੀ ਹਾਲ ਏ? ਮੈਂ ਆਰਨ ਬੋਲ ਰੇਆ।
ਅੱਛਾ-ਅੱਛਾ ਹੋਰ ਠੀਕ ਓ।
ਹਾਂਜੀ ਵਧੀਆ ਤੁਸੀਂ ਦੱਸੋ?
ਮੈਂ ਵੀ ਵਧੀਆ ਵਾਂ।
ਹਾਂ, ਹੋਰ ਕੀ ਕਰਦੇ ਔ ਤੁਸੀਂ?
ਤੁਸੀਂ ਮੇਰਾ ਪੇਹਲੇ ਨਾਮ ਨਹੀਂ ਪੁੱਛੋਗੇ?
ਬਸ ਤੁਆਡਾ ਨਾਮ ਲਿਖਿਆ ਆ ਗਿਆ ਪ੍ਰੀਤੀ।
ਅੱਛਾ-ਅੱਛਾ।
ਹਾਂਜੀ।
ਬਸ ਮੈਂ ਬੈਠੀ ਹੋਈ ਸੀ। ਹੁਣੇ ਅਸੀਂ ਬਰਗਰ ਖਾ ਕੇ ਹਟੇ ਆਂ। ਜੀ-ਜੀ ਹੁਣ, ਹੁਣ ਮੈਂ ਟੋਫੀ ਖਾ ਰਹੀ ਹਾਂ।
ਅੱਛਾ।
ਹੂੰ।
ਹੋਰ ਕੀ ਕਰਦੇ ਤੁਸੀਂ?
ਮੈਂ ਬਸ ਅਹ ਹਲੇ ਪੜ੍ਹਾਈ ਕੀਤੀ ਏ। ਓਦੇ ਲਏ ਫਰੀ ਆਂ।
ਅੱਛਾ-ਅੱਛਾ।
ਹੂੰ।
ਕਿਤੇ ਜੋਬ ਜੂਬ ਨੀ ਕਰਦੇ ਤੁਸੀਂ?
ਨਹੀਂ ਹਲੇ ਨਹੀਂ ਹਲੇ ਟਰਾਏ ਕਰ ਰਹੀ ਹਾਂ ਜੋਬ ਦੇ ਲਈ ਨਾ। ਕਿਤੇ ਅੱਛੀ ਜਿਹੀ ਮਿਲ ਜਾਏ ਕੋਈ ਜੌਬ।
ਕਿਸ ਬੇਸ ਦੇ ਉੱਤੇ ਪੜ੍ਹਾਈ ਕੀਤੀ ਤੁਸੀਂ?
ਮੈਂ ਕੋਮਰਸ ਲਾਈਨ ਸੀ ਮੇਰੀ, ਓਹਦੇ ਬੇਸ ਤੇ ਕੀਤੀ ਪੜ੍ਹਾਈ। ਹਾਂਜੀ, ਹੋਰ? ਹਾਲੇ ਮੈਂ ਅਨਮੈਰੀਡ ਹਾਂ। ਹੋਰ ਤੁਸੀਂ ਠੀਕ? ਕੋ, ਤੁਸੀਂ ਕੀ ਕਰਦੇ ਹੋ?
ਸਾਡੀ ਫੈਕਟਰੀ ਏ ਜੀ।
ਕਾਦੀ? ਵਾਹ। ਏਹ ਤੇ ਬੋਹਤ ਅੱਛਾ ਕੰਮ ਏ। ਅੱਛਾ, ਫੇਰ ਤੁਆਡਾ ਕੀ ਮਾ, ਕੀ-ਕੀ ਬਣਦਾ ਤੁਹਾਡੀ ਫੈਕਟਰੀ ਚ?
ਸਾਡੀ ਫੈਕਟਰੀ ਚ ਜਾਗ ਹੋ ਗੇਆ ਕੋਪਰ ਦਾ।
ਹੂੰ ਕੇ।
ਔਰ ਕੀ ਨਾਮ ਓਦਾਂ?
ਅੱਛਾ-ਅੱਛਾ। ਫੇਰ ਤੁਹਾਡਾ ਮਾਲ ਬਣ ਕੇ ਕਿਤੇ ਬਾਰ ਬੁਰ ਕਿਤੇ ਸਪਲਾਈ ਹੁੰਦੀ ਹੈਗੀ ਬਾਰ?
ਨਈ, ਇੰਡੀਆ ਐਥੀ ਈ ਏ, ਜਿੱਦੇ ਨੈਸ਼ਨਲ ਈ ਏ, ਇੰਟਰਨੈਸ਼ਨਲ ਹਾਂ ਇੰਡੀਆ ਚੀ ਏ ਮਤਲਬ ਬਾਰ, ਹਾਂਜੀ-ਹਾਂਜੀ, ਹਾਂਜੀ-ਹਾਂਜੀ। ਦਿੱਲੀ ਹੋ ਗੇਆ, ਲ ਲੁਧਿਆਣਾ, ਪੰਜਾਬ।
ਅੱਛਾ-ਅੱਛਾ। ਅੱਛਾ-ਅੱਛਾ। ਸਛਾ, ਤੁਸੀਂ ਏ ਪਾਂ ਫੇਰ ਬਿਜਨਸ ਕੌਣ ਚਲਾੰਦਾ ਤੁਆਡਾ? ਓਕੇ। ਅ ਛਾ, ਫੇਰ ਜਿੱਦਾਂ ਤੁਆਡਾ ਮਤਲਬ ਠੀਕ ਏ, ਪ੍ਰੋਫਿਟ ਵਗੈਰਾ ਅੱਛਾ ਹੋ ਜਾਂਦਾ ਏ?
ਹਾਂਜੀ, ਵਸ ਚੱਲ ਜਾਂਦਾ ਏ ਦਾਲ ਰੋਟੀੇ
ਫਿਰ ਹੂੰ, ਚਲੋ ਠੀਕ ਐ। ਦਾਲ-ਰੋਟੀ ਚੱਲਣੀ ਚਾਈਦੀ ਏ। ਹੋਰ ਹਾਂ, ਬਸ ਟੀ ਵੀ ਦੇਖ ਰੇ ਸੀ ਨਾਲ-ਨਾਲ, ਨਾਲ-ਨਾਲ। ਮੈਂ ਕੈ ਚੱਲ ਫੋਨ ਕਰ ਲੈਂਣੇ ਆਂ। ਥੋੜ੍ਹੀ ਵਾਜ਼ ਘੱਟ ਕਰਨਾ। ਹੋਰ, ਸੁਣਾਓ? ਹੋਰ, ਤੁਸੀਂ ਕਿੰਨੇ ਭੈਣ-ਭਰਾ ਓ?
ਅਪਾਂ ਇੱਕ ਮੇਡਾ ਵੱਡਾ ਭਰਾ, ਇੱਕ ਮੇਰੀ ਵੱਡੀ ਭੈਣ ਏਂ। ਹਾਂਜੀ, ਮੈਰਿਜ ਹੋਈ ਦੀ ਓਹਦੀੱ ਵੱਡੀ ਭੈਣ ਦੀ ਮੈਰਿਜ ਹੋਈ ਦੀ ਏ। ਜੋਬ ਕਰ ਦੀ ਓ, ਸੀ ਹਾਂਜੀ।
ਕੇੜੀ ਕੰਪਨੀ 'ਚ?
ਕੰਪਨੀ ਤੇ ਨੀ ਮੈਨੂੰ ਪਤਾ, ਸੀ ਏ ਹੈਗੇ ਆ।
ਅੱਛਾ! ਵਧੀਆ। ਨਹੀਂ, ਤੁਆਡੀ ਭੈਣ ਸੀ ਏ, ਤੁਆਡਾ ਜੀਜਾ ਸੀ ਏ ਐ?
ਦੋਨੋ ਸੀ ਏ ਐ।
ਅੱਛਾ- ਅੱਛਾ। ਫੇਰ ਤਾਂ ਅੱਛਾ ਖਾਸਾ ਪੈਸਾ ਕਮਾੰਦੇ ਹੋ ਗੇ ਦੋਨੋ।
ਹਾਂ, ਓਨਾਂ ਦਾ ਅਪਣਾ ਹੀ ਏ ਸਾਡਾ ਤੇ ਲੈਂਦੇ ਨੀ ਅਪਾਂ। ਜੋ ਕਮਾਂਦੇ ਨੇ ਓਨਾਂ ਦਾ।
ਹੂੰ ਹੂੰ ਹੂੰ, ਚਲੋ ਵਧੀਆ। ਸੀ ਕਿੱਥੇ ਹੁਈ ਦੀ ਤਾਡੀ ਸਿਸਟਰ ਦੀ ਮੈਰਿਜ?
ਮੇਰੀ ਸਿਸਟਰ ਦੀ ਮੈਰਿਜ ਉੱਥੇ ਅਮੈਰੀਕਾ।
ਅਮੈਰੀਕਾ!
ਹਾਂਜੀ।
ਵਾਔ! ਬੋਤ ਅੱਛੀ ਬਾਤ ਏਤਾਂ।
ਹਾਂਜੀ- ਹਾਂਜੀ।
ਊਤੇ ਫੇਰ ਓਥੇ ਅੱਛਾ ਖ਼ਾਸਾ ਕਮਾੰਦੇ ਹੋਣਗੇ ਨਾ?
ਹਾਂਜੀ, ਬਸ ਓਨਾ ਦਾ ਚੱਲ ਜਾਂਦਾ।
ਹਾਂ। ਹਾਂ ਨਹੀਂ ਠੀਕ ਏ, ਵਧੀਐ। ਹੋਰ ਅੱਛਾ- ਅੱਛਾ। ਕਿਓਂ ਕੀ ਗੱਲ ਹੋ ਗਈ ਸੀ ਕੋਈ? ਹੂ ਸਤ ਸ਼ੀ ਅਕਾਲ। ਇੰਨੀ ਵੱਡ, ਤਾਡੀ ਕੁੜੀ ਸੀ ਏ ਬੰਨੀ ਹੋਈ ਐ, ਠੀਕ ਹੈ। ਔਰ ਤੁਸੀਂ ਉਨੂੰ ਕੈ ਰੇ ਔ ਪਾਗਲ ਏ।
ਬਸ ਉਦੀਆਂ ਹਰਕਤਾਂ ਤਾਨੂੰ ਹਰਕਤਾਂ ਪਤਾ ਈਏ, ਪਾਗਲਾਂ ਰੀਚ ਕਰਦੀ ਏ। ਵੇੱਚ-ਵੋੱਚ। ਓਈ ਏਨਾ ਪੜ ਕੇ ਬੰਦਾ ਪਾਗਲ ਜਾ ਹੋ ਜਾਂਦੈ ਜੈਦਾ।
ਹੂੰ- ਹੂੰ ਨਹੀਂ ਐਸਾ ਵੈਸੇ ਕੁਛ ਹੈ ਨਹੀਂ ਕਿ ਬੰਦਾ ਪੜ੍ਹ ਕੇ ਪਾਗਲ ਹੋ ਜਾਂਦਾ। ਕੁਛ ਕੰਡੀਸ਼ਨ ਜ਼ਿਆਦਾ ਹੁੰਦੀਆਂ। ਕੁੜੀਆਂ ਦੇ ਅੱਗੇ, ਜਿਹੜਾ ਉਹ ਇਏਦਾਂ ਦੀ ਹਰਕਤਾਂ ਉਹਨਾਂ ਦੇ ਸਾਈਡ ਤੋਂ ਹੋ ਜਾਂਦੀਆਂ ਨੇ। ਅੱਛਾ, ਚਲੋ ਕੋਈ ਗੱਲ ਨੀ, ਹੋਰ ਸੁਣਾਓ ਤੁਸੀਂ? ਹੋਰ ਰੋਟੀ -ਰੋਟੀ ਖਾ ਲੀ? ਹੂ, ਹੋਰ ਤੁਹਾਡੇ ਕੀ ਫਿਊਚਰ ਪਲੈਨਸ ਨੇ, ਤੁਸੀਂ ਕੀ ਕਰਨਾ ਚਾਹੁੰਦੇ ਹੋ?
ਮੈਂ ਤੇ ਆਪਣਾ ਬਿਜਨਸ ਹੀ ਸੋਚਿਆ। ਬਿਜਨਸ ਕਰਾਂ ਆਪਣਾ।
ਅੱਛਾ ਨਈ ਵੈਸੇ ਪੜ੍ਹ ਲਿਖ ਕੇ ਜੋਬ ਵੀ ਕਰਨੀ ਚਾਈਦੀ ਏ। ਪੜ੍ਹੋ ਪਲੱਸ ਟੂ ਤੋਂ ਬਾਅਦ ਕੋਲੇਜ ਜੋਇਨ ਕਰੋ।
ਨਈ ਕੋਲੇਜ ਕਾਲਜ ਵੀ ਕਰਾਂਗੇ ਜੋਬ ਕਰਾਂਗੇ ਜ਼ਿਆਦਾ ਨੀ ਮਤਲ ਤਿੰਨ ਚਾਰ ਸਾਲ ਜੋਬ ਕਰਾਂਗੇ ਬਸ ਬਸ ਓਈ ਨਾ ਫੇਰ ਪੰਜ ਛੇ ਸਾਲ ਅਗਰ ਕੀਤੀ ਜੋਬ ਫਿਰ ਜੋਬ ਚੀ ਧਸ ਜਾਂਦਾ ਬੰਦਾ
ਹਾਂ, ਹਾਂ ਵੈਸੇ ਤਾਡੇ ਕੋਲ ਬਿਜਨਸ ਹੈਗਾ ਆਪਣਾ ਸ ਉਨੂੰ ਮੈਨੇਜ ਕਰ ਸਕਦੇ ਓ
ਨਈ ਓ ਤੇ ਪਾਪਾ ਤੇ ਮੇਰਾ ਵੱਡਾ ਭਰਾ ਵੀ ਹੈ ਫੇਰ ਅੱਗੇ ਓ ਸੰਭਾਲੇਗਾ। ਮੇਨ ਤੇ ਆਪਣਾ ਅਲੱਗ ਈ ਕਰਨਾ ਪਏਗਾ।
ਹੁੰ ਬਾਕੀ ਹਾਂ ਠੀਕ ਏ ਵਧੀਐ। ਥੋੜਾ ਟਾਈਮ ਜੋਬ ਕਰਕੇ ਆਪਣਾ ਕੋਈ ਬਿਜਨਸ ਹੱਥ ਪਾ ਲੈ। ਸਾਾਰੇ ਆਪ ਕ ਰਾਤ ਦਸ ਬਜ ਗਏ ਹੈ ਦਸਤਕ ਮੇ ਦਿਖਾਣੇ ਜਾ ਰਹੇ ਹੈਂ ਕਿ ਕੈੇਸੇ ਆਏਂ।
ਐ ਤਾਡੇ ਵਿੱਚ ਨਿਊਜ਼ ਚੱਲ ਰੇਗੀ ਬੜੀ ਤੇਜ ਤੇਜ।
ਮਮਾਂ ਥੋੜੀ ਵਾਜ ਘੱਟ ਕਰੀਓ।
ਔਰ ਨਈ ਨਈ ਹੁਣ ਨੀ ਔਰੀ। ਤਾਨੂੰ ਓਨਾਂ ਦੇ ਬਾਰੇ ਪਤਾ ਸੀ ਈ ਓ ਜਿਹੜਾ ਹੁੰਦੇ ਆ ਸੀ ਈ ਓ, ਸੀ ਐਫ ਓ। ਹਾਂ ਇਨਾਂ ਦੀ ਸੈਲਰੀ ਬੋਤ ਜਾਦਾ ਹੁੰਦੀ ਐ ਨਾ।
ਹਾਂ ਸੀ ਓ ਵਗੈਰਾ ਦੀ ਆਂ ਅੱਛੀ ਲਾਈਨ ਏ ਵੀ ਕੰਪਨੀਸ ਚ। ਪਰ ਏ ਦੇ ਚ ਵੀ ਪੇਲੇ ਸਟਰਗਲ ਕਰਨਾ ਪੈਂਦਾ ਤਾਨੂੰ ਛੋਟੇ ਲੈ
ਕੋਲ ਗਿਆ ਸੀ ਨਾ ਤੇ ਸਰ ਟਾਂਗਰੇ ਸਾਡੇ ਬਈ ਇਨਾਂ ਦੀ ਸੈਲਰੀ ਕਰੋੜਾਂ ਦੇ ਪੈਕੇਜ ਮਿਲਦਾ ਇਨਾਂ ਨੂੰ।
ਹਾਂ ਸਟਾਰਟਿੰਗ ਪੈਕੇਜ ਈ ਅੱਛੇ ਹੁੰਦੇ ਉਨਾਂ ਦੇ।
ਹੁੰ।
ਅੱਛਾ ਐ ਨੀ ਸਕੋਪ ਸੀ ਓ ਵਗਰਾ ਐਮ ਬੀ ਏ ਵਗੈਰਾ ਕਰਕੇ ਅੱਛੀ ਕੰਪਨੀ ਜੋਬ ਲਓ। ਫੇਰ ਮਿਹਨਤ ਕਰੋ।
ਜਿੜਾ ਸੀ ਈ ਓ ਹੁੰਦਾ ਨਾ ਕੰਪਨੀ ਦਾ
ਹ
ਹੈਲੋ
ਹਾਂਜੀ ਹਾਂਜੀ
ਜਿੜਾ ਸੀ ਓ ਹੁੰਦਾ ਕੰਪਨੀ ਦਾ ਓਨਾਂ ਨੂੰ ਨਾ ਕਰੋੜਾਂ ਦੇ ਪੈਕੇਜ ਮਿਲਦੇ ਆ ਤੇ ਅਤੇ ਕੀ ਨਾਮ ਓਦਾ ਮਲਬ ਸਾਰਾ ਕੁਛ ਕੰਪਨੀ ਤਰਫ਼ ਤੋਂ ਬੰਗਲੋ ਮਿਲਦੈ ਕਾਰ ਮਿਲਦੀ ਏ। ਅਨ ਹਾਂ ਆਣ ਜਾਣ ਦਾ ਖਰਚਾ ਖਾਣ ਪੀਣ ਦਾ ਲੈ ਕੇ ਸਭ ਕੰਪਨੀ ਕਰਦੀ ਏ।
ਔਰ ਸਾਡੇ ਮਤਲਬ ਇੰਡੀਆ 'ਚ ਬੋਤ ਜ਼ਦਾ ਬਾਅਰ ਦੀ ਕੰਪਨੀਐ।
ਹਾਂ
ਹਾਂ
ਮੈਂ ਵੀ ਸੋਚ ਰਿਆ ਕਿਤੇ ਕੰਪਨੀ ਕੁੰਪਨੀ ਚ ਵਧੀਆ ਜੇਆ ਲੱਗ ਜਾਂ ਜੋਬ ਜਾਬ ਕਰ ਲਾ ਤਿੰਨ ਚਾਰ ਸਾਲ। ਅੱਛੀ ਜਗਾ।
ਬਟ ਤੁਸੀਂ ਇੰਨੀ ਜਲਦੀ ਸੀ ਓ ਨੀ ਬਣ ਸਕਦੇ ਨਾ।
ਨਈ ਸੀ ਈ ਓ ਤੇ ਬਣਨਾ ਵੀ ਨੀ ਸੀ ਓ ਤੇ ਬਣਦਾ ਵੀ ਨੀ ਆਪਣਾ ਬਿਜਨਸ ਦਾ ਸੀ ਓ ਬਨਾਗੇ।
ਕਿ ਹੋਇਆ? ਠੀਕ ਐ ਵਦੀਆ।
ਆਪਣਾ ਬਿਜਨਸ ਹੋਏਗਾ ਫਿਰ ਸੀ ਈ ਓ ਦੀ ਲੋੜ ਈ ਨਈ ਖੁਦ ਹੀ ਸੀ ਏ ਓ।
ਹੋਰ ਕੰਪਨੀ ਚ ਬੜਾ ਪ੍ਰੈਸ਼ਰ ਵੀ ਹੁੰਦੈ।
ਹਾਂ ਆਪਣੇ ਬਿਜਨਸ ਦਾ ਪੈਸਾ ਨਾ, ਪੈਸਾ ਆਏ ਆ ਰਿਹਾ ਜਾ ਰਿਹਾ ਫਰਕ, ਫ਼ਰਕ ਨਹੀਂ ਪੈਂਦਾ।
ਹਮ ਹਮ
ਬਿਜਨਸ ਚ ਫ਼ਾਇਦਾ ਵੀ ਏ ਬਹੁਤ।
ਹਾਂ ਅਤ ਸ
ਅਗਰ ਜੇ ਬਿਜਨਸ ਇੱਕ ਵਾਰੀ ਚੱਲ ਗਿਆ। ਨੂੰ ਕੀ ਰੋਕ ਸਕਦਾ।
ਜੇ ਨਹੀਂ ਚੱਲਿਆ, ਫਿਰ ਬਾਕੀ ਭਗਵਾਨ ਭਰੋਸੇ। ਬਸ, ਤੇ ਕੋਸ਼ਿਸ਼, ਕੋਸ਼ਿਸ਼ ਕਰਾਂਗੇ ਇੰਦੇ ਇਚ। ਲਾਵਾਂਗੇ ਈ, ਪੂਰੀ ਚਲਾਉਣ ਦੀ ਕੋਸ਼ਿਸ਼, ਦੌੜਾਉਣ ਦੀ ਕੋਸ਼ਿਸ਼ ਕਰਾਂਗੇ। ਚਲਾਂਦੀ ਵੀ ਨੀਂ।
ਸਹੀ ਗੱਲ ਹੈ, ਹੋਰ ਸੁਣਾਓ।
ਤੁਹਾਡੇ ਕੀ ਫਿਊਚਰ ਪਲਾਨ ਨੇ।
ਮੇਰਾ ਮੈਮ ਜੋਬ ਦੇਖ ਰਹੀ ਹਾਂ, ਫਿਲਹਾਲ ਤੇ ਮੈ। ਅੱਛੀ ਜੀ ਜੋਬ ਲੱਗ ਜਾਵੇ ਮੇਰੀ ਵੀ ਕਿਸੇ ਕੰਪਨੀ 'ਚ, ਮੈਂ ਐਮ ਕੌਮ ਕੀਤੀ ਹੋਈ ਏ।
ਅੱਛਾ।
ਚਲ, ਹਾਂ, ਮੈਂ ਸਾਈਡ ਬਾਏ ਸਾਈਡ ਸੋਚ ਰਹੀ ਹਾਂ। ਟੀਚਿੰਗ ਲਾਈਨ 'ਚ ਵੀ, ਜਾਂ ਬੀਐਡ ਦੀ ਤਿਆਰੀ ਕਰਾਂ, ਫਿਰ ਬੀਐਡ ਕਰਕੇ ਜਾਂ ਫਿਰ। ਕੋਈ ਪੇਪਰ ਕਲੀਅਰ ਕਰਕੇ ਨੈਟ ਦਾ। ਫੇਰ ਕਿਸੇ ਕੋਲੇਜ ਅੱਛੇ ਲੈਕਚਰਾਰ ਲੱਗ ਜਾ। ਪੜ੍ਹ ਰਹੀ ਆ, ਹਾਲੇ ਸਾਈਡ ਬਾਏ ਸਾਈਡ ਹੋਰ ਥੋੜ੍ਹਾ। ਬਾਕੀ ਆਪਣਾ ਖ਼ਰਚਾ ਨਿਕਾਲਣ ਵਾਸਤੇ, ਟਿਊਸ਼ਨਸ ਪੜ੍ਹਾ ਦਿੰਦੀ ਆਂ ਘਰ। ਬੱਚੇ ਆਉਂਦੇ ਐ, ਵੱਡੀ ਕਲਾਸਿਸ ਦੇ।
ਕਿਹੜੀ ਕਲਾਸ ਚਲ ਰਹੀ ਏ।
ਮੈਂ ਏਟਥ, ਨਾਈਨਥ, ਟੈਂਥ, ਇਲੇਵਨ, ਟਵੈਲਵ।
ਅੱਛਾ ਕੋਮਰਸ ਸਟ੍ਰਿਮ ਲਈ।
ਹਾਂ ਇਲੈਵਨਥ ਟਵੈਲਥ ਕੋਮਰਸ ਸਟਰੀਮ ਦੇ ਬਾਕੀ ਟੈਂਥ ਤੱਕ ਕੋਲ ਸਬਜੈਕਟਸ।
ਓਕੇ।
ਜ਼ਿਆਦਾਤਰ ਇਲੈਵਨ-ਟਵੈਲਥ ਦੇ ਅਕਾਊਂਟਸ ਦਾ ਬੈਚ ਲਗਾਉਂਦੇ ਹਾਂ।
ਤੇ ਤੁਹਾਡੇ ਘਰ ਦੇ ਕੀ ਕੰਮ ਕਰਦੇ ਆ?
ਮੇਰੇ ਘਰ ਦੇ, ਪਾਪਾ ਤੇ, ਮੇਰੇ ਕਰਦੇ ਨੇ ਉਹ ਅਹੀਓ, ਕੱਪੜੇ ਦਾ ਕੰਮ।
ਅੱਛਾ।
ਹਾਂ ਘਰ ਹੀ ਰੱਖੀ ਦੇ ਨੇ, ਘਰ ਹੀ ਸੇਲ ਕਰਦੇ ਨੇ।
ਮਤਲਬ ਹੋਮ ਹੋਲਸੇ
ਹਾਂ, ਮੰਮੀ ਹਾਊਸ ਵਾਈਫ ਸੀ, ਮੈਂ ਆਪਣਾ ਟਿਊਸ਼ਨ ਪੜ੍ਹਾ ਲੈਣੀ ਆ। ਬਸ ਇੱਕ ਮੇਰਾ ਭਰਾ ਏ, ਛੋਟਾ ਏ, ਪੜ੍ਹਦਾ ਨੀ ਹੈਗਾ ਉਹ ਵੀ। ਬੜਾ ਨਲੈਕ ਏ।
ਅੱਛਾ, ਮਤਲਬ ਕਿ, ਪੜ੍ਹ, ਵੈਸੇ ਤਾਂ ਸਮਝਦਾਰ ਹੋਏਗਾ ਉਹ।
ਨਹੀਂ, ਸਮਝਦਾਰ ਵੀ ਨੀਂ, ਨਾ ਓਨੂੰ ਕਹਿੰਦੇ, ਅਸੀਂ ਕਹਿੰਦੇ ਪਾਪਾ ਦਾ ਕੰਮ ਨਹੀਂ ਹੈ, ਪਾਪਾ ਬਿਮਾਰ ਰਹਿੰਦੇ ਆ, ਪੜ੍ਹਾਈ। ਹੁਣ ਤੇਰੇ ਉਤੇ ਹੀ ਜ਼ਿੰਦਗੀ ਏ, ਭਾਰ ਸਾਰਾ ਤੇਰੇ ਉਤੇ।
ਨਹੀਂ-ਨਹੀਂ, ਕਰ ਲਏਗਾ ਉਹ, ਉਹਨਾਂ ਨੂੰ ਨਾ, ਉਹਨੂੰ ਜ਼ਿਆਦਾ ਨਾ ਬੋਲਿਆ ਕਰੋ ਨਾ, ਬੱਚੇ ਨੂੰ। ਜ਼ਿਆਦਾ ਬੋਲੋਗੇ ਤੇ ਉਹਦੇ ਦਿਮਾਗ ਨਾ ਫੇਰ, ਦੂਸਰੀ ਸਾਈਡ ਚਲਾ ਜਾਂਦੈ।
ਸਾਨੂੰ ਜਿਆਦਾ ਬੋਲ ਜਾਂਦਾ ਐ, ਆਪਾਂ ਨੀ ਨੀ ਬੋਲਦੇ।
ਨਈਂ ਉਹ ਮੈਂ ਸਮਝ ਸਕਦਾ। ਉਹ ਤਾਂ ਬੋਲਦਾ ਹੈਗਾ ਨਾ ਤੁਸੀਂ ਉਹਨੂੰ ਇਰੀਟੇਟ ਕਰ ਦਿੰਦੇ ਹੋਗੇ ਪੂਰਾ।
ਨਈਂ ਐਸਾ ਤਾਂ ਕੁਛ ਨੀਂ ਕੋਈ ਕਿਹੜੇ ਮਾਂ-ਬਾਪ ਆਪਣੇ ਬੱਚੇ ਨੂੰ ਇਡੀਟੇਟ ਕਰੇਗੇ ਕੇੜੀ ਭੈਣ
ਜ਼ਿਆਦਾ ਨਾਂ ਇਰੀਟੇਟ ਨੀਂ ਕਰੀਦਾ ਹੁੰਦਾ ਜਿਆਦਾ
ਨ੍ਹੀਂ ਐਸਾ ਤਾਂ ਕੁਛ ਨੀਂ ਹੈਗਾ।
ਨਈਂ ਫਿਰ
ਬਾਕੀ ਪੜ੍ਹ ਜੇਗਾ ਤੇ ਬਸ ਇਹੀ ਓ ਗੱਲ ਏ ਪੜ੍ਹ ਜੇਗ੍ਹਾ ਤੇ ਆਪਣਾ ਵੀ ਬਣ ਜੇਗਾ ਕੁਛ ਤੇ ਸਾਡਾ ਵੀ ਕੁਛ ਬਣ ਜੇਗਾ।
ਜ਼ਿਆਦਾ ਟੈਨਸ਼ਨ ਨਾ ਲਿਆ ਕਰੋ, ਕਰ ਜੇ ਆਪਣੇ ਆਪ।
ਹਂ, ਬਸ ਅਸੀਂ ਇਹ ਚਾਣੇ ਆਂ, ਓਦੇ ਪਲੱਸ ਟੂ ਚ ਅੱਛੇ ਨੰਬਰ ਆ ਜਾਣ।
ਹਾਂਜੀ, ਆਜੇਗੇਂ ਕੋਈ ਨੀਂ ਪੜ੍ਹ ਲੇਗਾ। ਚਲੋ ਠੀਕ ਐ ਫਿਰ ਹੈਂ ਠੀਕ ਐ ਜੀ।